ਹੈਲੋ ਸਤਿ ਸ਼੍ਰੀ ਅਕਾਲ।
ਕੀ ਹਾਲ ਚਾਲ ਨੇ। ਤੁਹਾਡੀੇ ਆਵਾਜ਼ ਇੱਕ ਤੇ ਬੜੀ ਘੱਟ ਆਉਂਦੀ।
ਹੁਣ ਠੀਕ ਆ ਰਹੀ।
ਜਾਂ ਤਾਂ ਤੁਸੀਂ ਆਪਣਾ ਫੋਨ ਥੋੜ੍ਹੀ ਦੂਰ ਰੱਖਦੇ ਹੋ।
ਹਾਂਜੀ ਹਾਂਜੀ ਹੁਣ ਆ ਰਹੀ ਹੈ ਠੀਕ।
ਹਾਂਜੀ ਹਾਂਜੀ ਹੁਣ ਠੀਕ ਹੈ।
ਕੀ ਕਰਦੇ ਹੋ ਤੁਸੀਂ।
ਬਸ ਕੁਛ ਨੀ ਹੁਣੇ ਈ ਸੋ ਕੇ ਉੱਠੇ ਸੀ ਹੁ। ਚਾਹ ਪਾਣੀ ਪੀਆਂਗੇ।
ਹਾਂਜੀ।
ਅੱਛਾ।
ਹੋਰ।
ਬਸ ਵਧੀਆ ਤੁਸੀਂ ਦੱਸੋ ਕੀ ਕਰ ਰਹੇ ਸੀ।
ਬਸ ਮੈਂ ਵੀ ਪੁਦਾ ਸੀ ਮੈਂ ਕਿਹਾ ਪੁਿੱਛਾ ਕੋਈ ਹੋਣ ਖ ਕੇ ਬੈਠੇ। ਮੈਂ ਕਿਹਾ ਪੁੱਛਾਂ ਕੋਈ ਕੋਲ ਤੇ ਹੈ ਤੇ ਫੋਨ ਕਰ ਲਈਏ।
ਅੱਛਾ ਅੱਛਾ ਹੋਰ ਸਭ ਵਧੀਆ ਨੇ ਘਰ।
ਹਾਂਜੀ ਸਬ ਵਧੀਆ ਘਰੇ।
ਚਲੋ ਵਧੀਆ ਗੱਲ ਹੈ ਬਸ ਵਧੀਆ। ਹੋਰ ਕੀ ਕਰ ਰਿਹਾ ਅੱਜ ਕੱਲ੍ਹ।
ਬਸ ਮੈ ਤੇ ਸੋਚ ਰਯਾ ਸੀ ਐਜੂਕੇਸ਼ਨ ਸਟਾਰਟ ਕਰਾਂ ਬੜੀ ਵਧੀਆ ਹੋ ਗਈ ਹੈ।
ਹਾਂ ਇ ਤੇ ਹੈ।
ਣਾ ਦੁਆਰਾ ਪੜ੍ਹਨਾ ਲਿਖਣਾ
ਸਹੀ ਗੱਲ ਏ ਗੈਪ ਹੋ ਗਿਆ ਹੋਣਾ ਤੁਹਾਡੇ ਵਿੱਚ।
ਹਾਂਜੀ।
ਹਮ ਨਹੀਂ ਵਧੀਆ ਗੱਲ ਹੈ ਐਜੂਕੇਸ਼ਨ ਦੇਖੋ। ਐਜੂਕੇਸ਼ਨ ਹੈਗੀ ਹੈ ਤੇ ਆਪਾਂ ਹੈਗੇ ਆ। ਨਹੀਂ ਤਾਂ ਜਿਨ੍ਹਾਂ ਨੇ ਐਜੂਕੇਸ਼ਨ ਨਹੀਂ ਕੀਤੀ ਨਾ ਉਹਨਾਂ ਨੂੰ ਕੋਈ ਪੁੱਛਦਾ ਨਹੀਂ ਹੈਗਾ ਜੇ।
ਸਹੀਦਾ ਸਹੀਦਾ।
ਹੁਣ ਐ ਸਾਡੇ ਇੱਥੇ ਡਾਕੂਮੈਂਟ ਭਰ ਰਹੇ ਨੇ।
ਹਾਂਜੀ ਹਾਂਜੀ।
ਤੇ ਉਹਨਾਂ ਕੋਲ ਜਾਏਗਾ ਨਾ ਕੋਈ ਬੰਦਾ ਮਤਲਬ। ਜੋ ਏਜਡ ਹੋਏਗਾ ਉਹਨੂੰ ਭੇਜ ਣਗੇ ਕਹਿੰਦੇ ਪੜਾ ਲਿਖਾ ਬੰਦਾ ਲੈ ਕੇ ਆਓ।
ਹਾਂ ਹੋਣਾ ਚਾਹੀਦਾ ਅੱਜ ਕੱਲ੍ਹ ਸਮਾਂ ਹੀ ਇੱਦਾਂ ਦਾ ਆ।
ਘਰ ਦੇ ਗਏ ਦੋ ਵਾਰੀ ਗਏ ਨੇ ਠੀਕ ਹੈ। ਉਹਨਾਂ ਨੂੰ ਭੇਜਤਾ ਘਰ। ਕਹਿੰਦੇ ਤੁਸੀਂ ਜਾਓ ਆਪਣਾ ਐਸਾ ਬੰਦਾ ਲੈ ਕੇ ਆਓ ਜੋ ਪੜ੍ਹਿਆ ਲਿਖਿਆ ਹੈਗਾ ਏ।
ਅੱਛਾ ਜੀ।
ਮਤਲਬ ਕਿਉਂਕਿ ਅੱਜ ਕੱਲ੍ਹ ਜਿਹੜਾ ਕਰ ਰਿਹਾ ਨਾ ਡਾਕੂਮੈਂਟ ਭਰ ਰਹੇ ਨੇ ਐ ਹੁਣ। ਡਿਜੀਟਲ ਹੋ ਰਹੇ ਨੇ।
ਨਹੀਂ।
ਬਿਲਕੁਲ ਡਿਜੀਟਲ ਬਣ ਕੇ ਆਣਗੇ ਹੁਣ।
ਵਹਿਲੂ ਵੀ ਪੜ੍ਹੇ ਲਿਖੇ ਦੀ ਆ ਅੱਜ ਕੱਲ੍ਹ ਦੇ।
ਹਾਂ ਬਿਲਕੁਲ ਹੁਣ ਅੱਜ ਕੱਲ ਦੇਖੋ। ਸੋਸ਼ਲ ਮੀਡੀਆ ਏ ਆਪਾਂ ਕਿੰਨਾ ਯੂਜ ਕਰਦੇ ਹਾਂ ਸੋਸ਼ਲ ਮੀਡੀਆ ਦਾ।
ਉਸ ਤੇ ਬਹੁਤ ਕਰਦੇ ਆ।
ਆਪਾਂ ਫਰੀ ਬੈਠੇ ਹੋਣੇ ਹਾਂ।
ਹਾਂਜੀ।
ਉਹ ਇੰਨਾਂ ਰੀਲਸ ਵੇਖਾਂਗੇ ਇੰਨੀਆਂ ਸਕਰੋਲ ਕਰੀ ਜਾਵਾਂਗੇ ਕਰੀ ਜਾਵਾਂ ਕਰ ਸਾਡਾ ਇੰਟਰਸਟ। ਬਣ ਜਾਂਦਾ।
ਹਾਂਜੀ ਹਾਂਜੀ ਫਾਲਤੂ ਚੀਜ਼ਾਂ ਵੇਖਣ ਦਾ।
ਐਵੇਂ ਹੀ ਸੇਮ ਬੱਚਿਆਂ ਦਾ ਏ।
ਹਾਂ।
ਬੱਚਿਆਂ ਨੇ ਰੋਟੀ ਉਦੋਂ ਖਾਣੀ ਏ ਜਦੋਂ ਫੋਨ ਕੋਲ ਹੋਏਗਾ।
ਬਸ ਐਈ ਏ ਨਾ ਅੱਜ ਕੱਲ੍ਹ ਸੋਸ਼ਲ ਮੀਡੀਆ ਹੋ ਗਿਆ। ਕੁਛ ਐ ਇੰਨੇ ਐ ਕੀ ਕੈਂਦੇ ਨੇ ਇਨੂੰ ਵਾਈਫਾਈ ਲੱਗ ਗਏ ਨੇ ਘਰਾਂ ਚ ਸਾਰਾ ਮਤਲਬ ਬਿਲਕੁਲ ਬੱਚਿਆਂ ਦਾ ਸਾਰਾ ਈ ਸਿਸਟਮ ਹਿੱਲਿਆ ਦਾ ਨਾਲ ਸਾਡਾ ਵੀ ਹਿੱਲਿਆ ਦਾ।
ਹਾਂਜੀ, ਬਿਲਕੁਲ।
ਪਤਾ ਹੈ ਵਾਈਫਾਈ ਹੈਗਾ ਏ ਜਿੰਨਾ ਮਰਜ਼ੀ ਨੈੱਟ ਯੂਜ ਕਰੋ ਟੀ ਵੀ ਚਲਾਓ, ਫੋਨ ਚਲਾਓ ਬਸ ਲ ਗੇ ਨੇ ਬੱਚੇ ਆ ਰੲਏ ਅਪਣੇ।
ਸਾਈਡ ਇਫੈਕਟ
ਟੀ ਵੀ ਫੜ ਲੈਂਦੇ ਨੇ, ਟੀ ਵੀ ਛੱਡਦੇ ਨੇ, ਫੋਨ ਫੜ ਲੈਂਦੇ ਨੇ।
ਤੁਆਡੇ ਬੱਚੇ ਵੀ ਐਵੇਂ ਕਰਦੇ ਨੇ।
ਹਾਂ, ਹੁਣ ਤੇ ਬੜੇ ਈ ਜ਼ੈਦਾ ਹੋ ਗਏ ਨੇ। ਛੁੱਟੀਆਂ ਸੀ ਨਾ ਹੁਣ ਬਸ ਇੱਕ ਦਿਨ ਦੀ ਹੋਰ ਗੱਲ ਏ ਪਰਸੋਂ ਤੇਤੇ ਸਕੂਲ ਈ ਖੁੱਲ ਜਾਣੇ ਨੇ।
ਜਾਣਗੇ ਫੇਰ ਉਨਾਂ ਨੂੰ ਵਿਚਾਰਿਆਂ ਨੂੰ ਟਾਈਮ ਨੀ ਮਿਲਣਾ। ਫੇਰ ਮੈਂ ਵੀ ਚੱਲ ਮੈਂ ਕਿਆ ਲੈ ਲੈਣ ਦੋ ਦਿਨ ਰੈ ਗਏ ਨੇ ਮਜ਼ੇ ਲੈ ਲਣ ਦੋ ਦਿਨ ਹੋਰ।
ਫਿਰ ਤੇ ਸਾਰਾ ਦਿਨ ਇਨਾਂ ਦਾ ਸਕੈਜੁਅਲ ਇਨਾ ਬਿਜੀ ਹੁੰਦਾ ਏ। ਸਵੇਰੇ ਪੈਲੇ ਜਲਦੀ ਜਾਣਾ ਹੁੰਦਾ ਸਾਡੇ ਸੱਤ ਦਾ ਸਕੂਲ ਹੁੰਦਾ ਏ।
ਸਾਢੇ ਛੇ ਵਜੇ ਬੱਸ ਲੈਣ ਆ ਜਾਂਦੀ ਏ।
ਤੇ ਸਾਢੇ ਛੇ ਵਿਚਾਰੇ ਬੱਚ ਘਰੋਂ ਚਲੇ ਜਾਂਦੇ ਨੇ। ਕਿੰਨੇ ਵਜੇ ਆਂਦੇ ਨੇ ਢਾਈ-ਤਿੰਨ ਵੱਜ ਜਾਂਦੇ ਨੇ ਉਨਾਂ ਨੂੰ।
ਹਾਂਜੀ, ਫਿਰ ਸਪੋਰਟਸ ਵਗੈਰਾ ਵੀ ਖਡਾਂਦੇ ਓ ਇਨਾਂ ਨੂੰ ਕੋਈ।
ਹਾਂ, ਸਪੋਰਟਸ ਵਗੈਰਾ ਹਾਂਜੀ ਹਾਂ-ਹਾਂ-ਹਾਂ।
ਇਨਡੋਰ ਗੇਮ ਖੇਡਦੇ, ਆਊਟਡੋਰ ਗੇਮ ਖੇਡਦੇ ਨੇ।
ਵੈਸੇ ਤਾਂ ਆਊਟਡੋਰ ਈ ਗੇਮ ਅਕੈਡਮੀ ਚ ਜਾਂਦੇ ਨੇ ਬੱਚੇ।
ਓਕੇ-ਓਕੇ ਵਦੀਆ ਆ, ਤੁਸੀਂ ਵੀ ਖੇਡਦੇ ਓ ਕੁਛ ਬੈਡਮਿੰਟਨ ਵਗੈਰਾ, ਸਵੀਮਿੰਗ ਵਗੈਰਾ।
ਕਰ ਲੈਨੇ ਆ ਆਪਾਂ ਹੁਣ ਪਿੱਛੇ ਜੇ ਗਏ ਸੀ ਛੁੱਟੀਆਂ ਚ ਸਵੀਮਿੰਗ ਪੂਲ ਚ ਗਏ ਸੀ ਆਪਾਂ। ਬੱਚੇ ਬੜੀ ਜਿੱਦ ਕਰ ਰਏ ਸੀ ਜਾਣਾ ਐ, ਜਾਣਾ ਐ ਜਾਣਾ ਐ।
ਹਾਂਜੀ, ਵਾਟਰ ਪਾਰਕ ਲੈ ਕੇ ਜਾਣਾ ਹੀ ਉਨਾ।
ਹਾਂਜੀ, ਹਾਂਜੀ-ਹਾਂਜੀ ਇੱਕ ਵਾਰ ਲੈ ਕੇ ਗਏ ਸੀ ਆਪਾਂ ਵਾਟਰ ਪਾਰਕ ਵੀ ਤੇ ਇੱਕ ਵਾਰ ਵੈਸੇ ਈ ਆਪਾਂ ਸਵਿਮਿੰਗ ਪੂਲ ਹੈਗਾ ਸੀ ਸਾਡੇ ਇੱਥੇ ਕੈਂਪ ਜ ਲੱਗਿਆ ਦਾ ਸੀ ਇੱਕ ਵਾਰ ਆਪਾਂ ਉੱਧਰ ਗਏ ਸੀ।
ਓਕੇ-ਓਕੇ ਤੇ ਗੇਮ ਕੇੜੀ -ਕੇੜੀ ਖੇਡਦੇ ਅਕੈਡਮੀ ਆ।
ਐ ਇੱਕ ਤੇ ਗੁੜੀਆਂ ਤੇ ਓ ਖੇਡਦੀ ਏ ਬੈਡਮਿੰਟਨ ਤੇ ਐ ਮੁੰਡਾ ਵਾਲੀਵਾਲ ਖੇਲਦਾ ਏ।
ਘਰ ਹੁੰਦਾ ਐ ਸਾਡੇ ਨਾਲ ਕ੍ਰਿਕੇਟ ਖੇਡ ਲੈਂਦਾ, ਇਨਾਂ ਦੇ ਪਾਪਾ ਨੂੰ ਸ਼ੌਂਕ ਐ ਕ੍ਰਿਕੇਟ ਦਾ।
ਠੀਕ ਐ।
ਓ ਕ੍ਰਿਕੇਟ ਖੇਲਦੇ ਨੇ।
ਓਕੇ।
ਹੂੰ।
ਹਾਂ, ਆਪਾਂ ਵੀ ਖੇਡ ਲੈਂਦੇ ਆ, ਸ਼ਾਮੀ ਆਂਦੇ ਨੇ ਕਿਸ ਟਾਈਮ ਮੂਡ ਠੀਕ ਹੁੰਦਾ ਏ ਖੇਲ ਲੈਂਦੇ ਨੇ, ਨਈ ਤੇ ਥੱਕੇ ਹੋਏ ਆਂਦੇ ਨੇ ਆਰਾਮ ਕਰ ਲੈਂਦੇ ਨੇ ਆਪਣਾ। ਜਦੋਂ ਬੱਚੇ ਜ਼ੈਦਾ ਜਿੱਦ ਕਰਦੇ ਨੇ ਫੇਰ ਖੇਲਦੇ ਨੇ। ਆਪਾਂ ਵੀ ਫਿਰ ਨਾਲ ਖੇਲ ਲੈਨੇ ਆ।
ਤੁਸੀਂ ਆਪਣਾ ਰਾਤੀ ਫੇਰ ਵੋਕ ਵਗੈਰਾ ਵੀ ਕਰਦੇ ਹੋ।
ਅੱਜ ਕੱਲ ਬਾਹਰ ਜਾਣ ਦਾ ਤੇ ਮਾਹੋਲ ਦੇਖੋ ਕਿੰਨਾ ਖ਼ਰਾਬ ਹੈ ਬਾਹਰ ਤੇ ਆਪਾਂ ਭੇਜ ਨਹੀਂ ਸਕਦੇ।
ਜੀ-ਜੀ ਜ ਫੋਰਨ ਨਹੀਂ ਭੇਜ ਸਕਦੇ ਨਾ ਜ ਨਾ ਜ।
ਤੇ ਘਰ ਨਹੀਂ ਭੇਜ ਸਕਦੇ ਆਪਾਂ ਕਦੀ ਵੀ ਇੰਨਾ ਗੰਦਾ। ਵੁਲ ਹੋ ਗਿਆ ਨਾ ਅੱਜ ਕੱਲ ਦਾ ਬਿਲਕੁਲ ਬੇਕਾਰ। ਇਕੱਲੇ ਬੱਚਿਆਂ ਨੂੰ ਨਹੀਂ ਭੇਜ ਸਕਦੇ ਆਪਾਂ।
ਹਾਂਜੀ ਬਿਲਕੁਲ।
ਬੰਦਾ ਫਿਰ ਆਪਣਾ ਪੇਰੈਂਟਸ ਨਾਲ ਹੀ ਟਾਈਮ ਸਪੈਂਡ ਕਰਨ ਦਾਦਾ ਦਾਦੀ ਨਾਲ ਕਰਨ।
ਠੀਕ ਆ।
ਦਾਦੂ-ਦਾਦੀ ਨੂੰ ਖਿੱਚ ਕੇ ਲੈ ਜਾਂਦੇ ਨੇ ਚਲੋ ਦਾਦੂ ਚਲੋ ਦਾਦੀ। ਉਹ ਵੀ ਫਿਰ ਉਹਨਾਂ ਦੀ ਵੀ ਐਕਟੀਵਿਟੀ ਹੁੰਦੀ ਹੈ ਦੇਖੋ। ਉਹਨਾਂ ਦੀ ਵੀ ਹੈਲਥ ਲਈ ਅੱਛੀ ਹੈ।
ਬਿਲਕੁਲ। ਵਧੀਆ ਨਾਲੇ ਬਹੁਤ।
ਹਾਂ-ਹਾਂ ਬਿਲਕੁਲ। ਦੇਖੋ ਅੱਜ ਕੱਲ ਲੋਕੀ ਬੜੇ ਆਲਸੀ ਹੋ ਗਏ ਨੇ ਦੇਖੋ। ਪਰ ਜਦੋਂ ਦੇ ਫੋਨ ਆਏ ਦੇ ਨੇ ਜਦੋਂ ਦੇ ਵਾਈਫਾਈ ਲੱਗੇ ਦੇ ਨੇ ਘਰ। ਸਾਰੇ ਹੀ ਰੀਲਸ ਤੇ ਸਕਰੋਲ ਕਰੀ ਜਾਂਦੇ ਨੇ, ਕਰੀ ਜਾਂਦੇ ਨੇ। ਢੰਗ ਦੀ ਚੀਜ਼ ਕੋਈ ਨਹੀਂ ਵੇਖਦਾ।
ਹਾਂਜੀ-ਹਾਂਜੀ।
ਫਿਰ ਇਹ ਵਧੀਆ ਹੈ ਬੱਚੇ ਸ਼ਾਮੀ ਖੁਦ ਵੀ ਆਪਣਾ ਸਪੈਂਡ ਕਰਦੇ ਨੇ ਸਾਡੇ ਨਾਲ ਟਾਈਮ। ਫਿਰ ਆਪਣੇ। ਕਰ ਕਰਦੇ ਨੇ ਮਦਰ ਇਨ ਲਾ ਦਾ ਵੀ। ਉਹ ਵੀ ਫੇਰ ਖੁਸ਼ ਹੁੰਦੇ ਨੇ ਬੱਚਿਆਂ ਨੂੰ ਇੰਨਾ ਕੁਛ ਆਉਂਦਾ ਏ।
ਹ
ਪਹਿਲੇ ਪਹਿਲੇ ਵੀ ਤੇ ਕੀ ਸੀ ਪਹਿਲੇ ਪੜ੍ਹਾਈਆਂ ਇਨੀਆਂ ਹੁੰਦੀਆਂ ਨਹੀਂ ਸੀ। ਹੁਣ ਬੱਚਿਆਂ ਦੇ। ਸਿਰ ਤੇ ਇੰਨਾ ਬਰਡਨ ਹੋ ਗਏ ਨਾ ਪੜ੍ਹਾਈਆਂ ਦਾ ਇੰਨਾ ਜਿਆਦਾ ਇਨੀ ਇਨੀ ਬੁਕਸਾ ਲਗਾ। ਨੇ ਇਕ ਇਕ ਸਬਜੈਕਟ ਦੀ ਤਿੰਨ ਤਿੰਨ ਬੁਕਾਂ। ਮੇਰੇ ਬੇਟੇ ਦੀ ਇੱਕ ਜੀਕੇ ਦੀ ਬੁੱਕ ਹ ਤਿੰਨ ਬੁੱਕਾਂ ਨੇ ਉਹਦੀਆਂ ਪਾਰਟ ਵਨ ਪਾਰਟ ਟੂ ਪਾਰਟ ਥ੍ਰੀ
ਅੱਛਾ ਜੀ।
ਮੀਨਸ ਏਨੀਆਂ ਮਤਲਬ ਬਰਡਨ ਏਨਾ-ਏਨਾ ਬਰਡਨ ਹੋ ਗਿਆ ਓਨਾਂ ਦੇ ਸਿਰ ਤੇ ਕਈਆਂ ਬੁੱਕਸ-ਬੁੱਕਸ ਵਿੱਚੋ ਐਵੇਂ ਦੀਆਂ ਵੀ ਨੇ ਜਿਹੜੀ ਲੋੜਦੀਆਂ ਨਹੀਂ ਹੈ। ਸਕ੍ਰੈਪ ਫਾਈਲ ਉਹ ਵੀ ਇੰਨੀ ਮੋਟੀ ਲਗਾਈ ਦੀ ਹੈ ਮਤਲਬ ਕੁਛ ਹੈ ਹੀ ਨਹੀਂ ਕੋਈ। ਉਹ ਆਪਣੇ ਕੋਲੋਂ ਕਿੰਨੀਆਂ ਬੁੱਕਸਾਂ ਦਿੱਤੀਆਂ ਜਿਹੜਾ ਵੇਸਟੇਜ ਆਫ ਮਨੀ ਹੈ।
ਸਹੀ ਗੱਲ ਹੈ ਜੀ ਬਹੁਤ ਸਹੀ ਗਲ ਹੈ ਪੜ੍ਹਾਣਾ ਵੈਸੇ ਪ। ਚਲੋ ਜੋ ਵੀ ਕਰਦੇ ਨੇ ਠੀਕ ਕਰਦੇ ਨੇ।
ਪੜ੍ਹਾਈ ਆਪਾਂ ਕਹਿੰਦੇ ਹਾਂ ਬਹੁਤ ਜ਼ਰੂਰੀ ਹੈ ਪੜ੍ਹਾਈ। ਲੇਕਿਨ ਉਸ ਹੁਣ ਦੇਖੋ ਪਹਿਲੇ ਕੀ ਹੁੰਦਾ ਸੀ ਕਿਹੜੀ ਕਿੰਨੀਆਂ ਕਿਤਾਬਾਂ। ਹੁੰਦੀ ਸੀ ਹਿੰਦੀ, ਇੰਗਲਿਸ਼, ਮੈਥ। ਛੁੱਟੀ ਸਾਇੰਸ ਲੱਗਦੀ ਆ ਏਸ ਏਸ ਟੀ ਲੱਗਦੀ ਬਸ ਹੁਣ ਅੱਜ ਕੱਲ। ਸਟੈਂਡਡ ਮੈਥ ਸਿੰਪਲ ਮੈਥ ਮਤਲਬ ਆਪਾਂ। ਨੇ ਮੇਰੇ ਬ੍ਰਦਰ ਸੀ ਉਹਨਾਂ ਨੇ ਲੈ ਣਾ ਸੀ। ਮੈਥਸ ਲੈਣਾ ਸੀ ਤੇ ਦੋ ਮੈਥ ਹੋ ਗਏ ਪਲਸ ਟੂ ਵਿੱਚ ਹੀ। ਇਕ ਸਟੈਂਡਰਡ ਨਹੀਂ ਪਲਸ ਟੂ ਇਚ ਨੀ ਟੈਂਥ ਇਚ ਇੱਕ ਸਟੈਂਡਰਡ ਲੱਗ ਗਿਆ ਇਕ ਸਿੰਪਲ ਲੱਗ ਗਿਆ। ਉਹ ਕਨਫਿਊਜ ਨੇ ਹੋ ਗਿਆ ਸਟੈਂਡਰਡ ਲਾਵਾਂ ਆ ਕੋਮਨ ਲਵਾ ਮਤਲਬ ਕਿ ਅੱਜਕਲ ਮਤਲਬ ਪੜਾਈਆਂ ਇਹਨਾਂ ਨੇ ਇਨਾ ਇਨੀ ਬੇ ਕਾਰ ਕਰ ਤੀਆ ਨੇ ਨਾ ਕੋਈ ਬੱਚਿਆਂ ਤੇ ਬਿਲਕੁਲ ਬਚਿਆ ਵੇ ਨਾ ਬੇਸ ਖਰਾਬ ਹੋਏ ਨੇ ਜੇ ਬੰਦਾ ਸਟੈਂਡਰਡ ਲੈ ਲੇ ਉਹ ਹਾਈ ਲੈਵਲ ਤੇ ਮੈਥ
ਪੜਿਆ ਵੀ ਨਹੀਂ ਜਾਂਦਾ ਸੀ, ਨਾ ਇਹਨਾਂ ਨੇ ਪੜਾਈਆਂ ਕਰਨੀਆਂ ਸੀ।
ਸਹੀ ਗੱਲ ਏ, ਕਈ ਨਹੀਂ ਪੜ੍ਹਦੇ, ਕਈ ਪੜ੍ਹਨ ਵਾਲੇ ਪੜ੍ਹਦੇ ਵੀ ਨੇ, ਕਈਆਂ ਦੇ ਆਂਦੇ ਵੀ ਨੇ ਨਾਈਨਟੀ ਨਾਈਨ ਪਰਸੈਂਟ।
ਬੱਚੇ ਲੈ ਕੇ ਜਾਂਦੇ ਨੇ ਕਈ।
ਨਾ ਜੀ ਹੁਣ ਤੇ ਬੱਚੇ ਦੇ ਸਟੱਡੀ ਬੜੀ ਘੱਟ ਗਈ ਐ, ਹੁਣ ਤੇ ਐਵਰੇਜ ਬੱਚਿਆਂ ਦੀ ਤਰਫ
ਬਸ ਹੁਣ ਕੀ ਕਹਿ ਸਕਦੇ ਆਂ।
ਪੜਾਨਾ ਤਾਂ ਦੇਖੋ ਬੱਚਿਆਂ ਨੂੰ ਹੈ ਹੀ ਨਾ, ਹੁਣ ਆਪਾਂ ਬੱਚਿਆ ਦੇ ਸਾਹਮਣੇ ਆ ਥੋੜੀ ਨਾ ਕਵਾਂਗੇ। ਕੀ ਐਨੀਆਂ ਕਿਤਾਬਾਂ ਲੱਗੀਆਂ ਦੀਆਂ ਨੇ। ਆਪਾਂ ਤੇ ਕਹਿੰਦੇ ਆ, ਘੱਟ ਹੀ ਕਿਤਾਬਾਂ ਤੇ ਤੁਹਾਡੇ ਲਈ। ਤੁਹਾਨੂੰ ਹਜੇ ਹੋਰ ਲੱਗਣੀਆਂ ਚਾਹੀਦੀਆਂ ਨੇ।
ਹੈਲੋ, ਚਲੋ ਚੰਗਾ ਫੇਰ ਸਸ
ਓਕੇ ਜੀ, ਓਕੇ ਜੀ, ਸਸ਼ ਰੀ ਕਾਲ ਬਾਏ।